ਹਾਂਜੀ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ, ਵਧੀਆ ਜੀ, ਵਧੀਆ। ਤੂੰ ਸੁਣਾਓ? ਬਸ, ਅਸੀਂ ਉਹਨੂੰ ਲ ਤੇ ਸੀ।
ਅੱਛਾ ਜੀ।
ਹਾਂਜੀ।
ਹੋਰ
ਹੋਰ, ਵਧੀਆ, ਤੁਹਾਡੀ ਗਾਂ ਠੀਕ ਹੈਗੀ।
ਹਾਂਜੀ। ਠੀਕ ਹੈਗੀ ਜੀ।
ਅੱਛਾ ਜੀ।
ਹੋਰ, ਤੁਸੀਂ ਸੁਣਾਓ, ਵਧੀਆ, ਹੋਰ ਦੱਸੋ ਹੋਰ ਬੱਚੇ ਜਾ ਰ ਸਕੂਲ?
ਨਾ, ਅੱਜ ਤਾਂ ਗੁੜੀਆਂ ਗਈ ਨੀ ਹੈਗੀ ਕਹਿੰਦੀ ਕੋਈ ਬੱਚਾ ਨੀ ਹੈਗਾ, ਮੈਂ ਅਜੇ ਜਾਣਾ ਨੀ ਹੈਗਾ। ਕੱਲ ਦੇਖੋ ਕਹਿ ਧਰੀ ਹੈ ਕੱਲ ਜਾਣ ਵਾਸਤੇ। ਹਾਂਜੀ। ਹੋਰ ਸੁਣਾਓ?
ਵਧੀਆ ਜੀ ਵਧੀਆ। ਹੋਰ ਕੀ ਬਣਾਇਆ ਅੱਜ?
ਅੱਜ ਤਾਂ ਅਸੀਂ ਛੋਲੇ ਟ ਲਨ ਆਏ ਸੀ।
ਅੱਛਾ। ਕਿਵੇਂ ਮਨਾਉਂਦੇ ਹੋ ਤੁਸੀਂ?
ਹਾਂਜੀ।
ਕਿਵੇ ਬਨਾਦੇ ਛੋਲੇ -ਭਠੁਰੇ।
ਕੁਛ ਨੀ ਬਸ, ਸਿੰਪਲ ਮੈਦਾ ਗੁੰਨਨੇ ਆਂ। ਸਿੰਪਲ ਬ ਕੁਛ, ਨਾ, ਪਹਿਲੇ ਬਹੁਤ ਕੁਛ। ਪਹਿਲੇ ਬਹੁਤ ਕੁਛ ਪਾਉਂਦੇ ਸੀ ਇਨੋ ਖਾਰਾ ਮਤਲਬ ਸਾਰਾ ਕੁਛ ਪਾਂਦੇ ਸੀ, ਦਹੀਂ ਵਗੈਰਾ ਅਸੀਂ ਪਾਂਦੇ ਸੀ, ਬੇਕਿੰਗ ਪੋਡਰ। ਪਰ ਇਹ ਉਹ ਪਾ ਕੇ ਤਾਂ ਬਹੁਤ ਖ਼ਰਾਬ ਬੰਦੇ ਸੀ ਉਲਟਾ ਸਿੰਪਲ ਠੀਕ ਅੱਛੇ ਬਣ ਜਾਂਦੇ ਨੇ ਬਸ ਇਹਨੂੰ ਟਾਈਮ ਚਾਹੀਦਾ। ਹੈਗਾ ਜੋ ਆਪਾਂ ਬਾਈ ਜਿਵੇਂ ਦੁਪਹਿਰੇ ਖਾਣੇ ਤੇ ਅਸੀਂ ਸਵੇਰੇ ਗਉਂਦੇ ਈਏ ਆਟਾ- ਮੈਦਾ। ਤੇ ਤਦ ਕਰਕੇ ਦੁਪਹਿਰ ਇੰਨੇ ਵਧੀਆ ਬੰਦੇ ਨੇ ਫੁੱਲਲੇ ਫੁੱਲੇ ਜੇ।
ਅੱਛਾ ਜੀ, ਅੱਛੇ ਬਣਾਏ ਹੈ।
ਹਾਂਜੀ।
ਅੱ ਛੋਲੇ।
ਕੁਛ ਛੋਲੇ ਵੀ ਅਸੀਂ ਮਤਲਬ ਚਾਹ ਪੱਤੀ ਦਾ ਪਾਣੀ ਕਾੜਾ ਬਣਾ ਕੇ ਨਾ ਵਿੱਚ ਪਾ ਦੇਣੇ ਉਬਲਦੇ ਟਾਈਮ। ਮੋਟੀ ਇਲਾਇਚੀ।
ਤੇ ਛੋਲੇ।
ਅੱਛਾ ਜੀ। ਚਾਹਪੱਤੀ ਵਾਲੇ ਬਣਾਉਂਦੇ ਹੋ, ਕੇ ਸਿੰਬੇ ਹਲ ਹਲਦੀ ਵਾਲੇ?
ਨਹੀਂ-ਨਹੀਂ ਚਾਹ ਪੱਤੀ ਵਾਲੇ ਬਣਾਉਨੇ ਹੈਗੇ, ਮਤਲਬ ਕਾੜਾ ਵੀ ਬਣਾਇਆ ਪਹਿਲੇ ਚਾਹ-ਚਾਹ ਪੱਤੇ ਘੜਾ ਬਣਾਇਆ ਜਿਵੇਂ ਆਪਾਂ ਤੇ ਕੁ ਰ ਦੇ ਵਿੱਚ ਜਿਵੇਂ ਅਸੀਂ ਉਬਾਲਣੇ ਰੱਖਣੇ ਹਏ ਤਾਂ ਧਾਈ ਪਾ ਦੋ ਘਾੜਾ ਮਤਲਬ ਵੇਖ ਲੋਵੇ ਕਲਰ। ਕਿੰਨਾ ਚਾਹੀਦਾ ਹੈਗਾ?
ਅੱਛਾ ਜੀ
ਉਸ ਹਿਸਾਬ ਨਾਲ ਆਪਣਾ ਉਬਲਣੇ ਰੱਖ ਦਿਉ ਬਸ ਫਿਰ ਤੜਕਾ ਜਿਵੇਂ ਆਮ ਲਗਾਉਂਦੇ ਹਾਂ ਆਪਾਂ ਐਵੇਂ ਲਗਾ ਦਿੰਦੇ ਹਾਂ। ਬਸ ਇੱਕ ਹਲਦੀ ਨਹੀਂ ਪਾਣੀ ਹੈਗੀ। ਹਾਂਜੀ ਇਨੇ ਸਵਾਦ ਬਣਦੇ ਨੇ ਨਾ-ਨਾ ਆਪਾਂ ਨੀ ਬਣਦੇ ਹਲਦੀ ਮਾੜੀ ਮੋਟੀ ਬੂੰਦ ਪਾ ਪਾਣੀ ਪਾਲੋ ਬਾਕੀ ਅਸੀਂ ਪਾਉਦੇ ਨੀ ਹੈਗੇ ਅਸੀਂ ਉਹ ਜੀਰਾ ਗੁੰਨ ਗਏ ਨਾ ਤਵੇ ਤੇ
ਹਾਂਜੀ-ਹਾਂਜੀ
ਪਾ ਦਿੰਨੇ ਆ ਪੀਸ ਕੇ
ਅੱਛਾ ਜੀ।
ਉਹ ਦੇ ਨਾਲ ਕਲਰ ਐਨਾ ਮਸਤ ਆ ਜਾਂਦਾ ਹੈਗਾ।
ਅੱਛਾ ਜੀ ਪਰ ਤੁਸੀਂ ਬਾਜ਼ਾਰੋਂ ਨਹੀਂ ਲੈਂਦੇ?
ਨਾ, ਨਾ, ਨਾ ਬਿਲਕੁਲ ਵੀ ਨੀ ਸਾਡਾ ਬਾਰਾਂ ਨੀ। ਖਾਂਦਾ ਹੈਗਾ, ਸ ਤਿੰਨ ਟੱਬਰ ਹੈਗਾ ਸਾਡਾ, ਉਹ ਤਿੰਨ ਟੱਬਰਾਂ ਵੀ ਹਾਂਜੀ-ਹਾਂਜੀ ਜਿਵੇਂ ਕੋਈ ਆਉਂਦਾ ਜਾਂਦਾ ਨਾ ਫਿਰ ਅਸੀਂ ਇਕੱਠੇ ਬਣਾ ਕੇ ਖਾਂਦੇ ਹਾਂ।
ਅੱਛਾ ਜੀ।
ਹਾਂਜੀ। ਅੱਜ ਮੈਂ ਸੂਟ ਲੈ ਕੇ ਆਈ ਆ ਦੇਖੋ ਹੁਣ ਕਿਵੇਂ ਦਿਨ ਚੱਲਦੇ ਹੈਗੇਏ ਨੇ ਮੰਮੀ ਨੂੰ ਤਾਂ ਪਸੰਦ ਆ ਗਏ ਨੇ। ਹਾਂਜੀ, ਹਾਂਜੀ, ਹਾਂਜੀ।
ਕੀ ਰੇਂਜ ਲਿਆਇਓ
ਪੰਜ-ਪੰਜ ਸੌ ਦੇ ਕਹਿੰਦੇ ਵੀ ਅਸੀਂ ਕਹਿੰਦੇ ਨੇ, ਪੰਜ ਸਾਢੇ ਪੰਜ-ਪੰਜ ਸੌ ਦੇ ਨੇ ਫਿਰ ਉਹਨਾਂ ਨੇ ਕਿਹਾ ਚਲੋ ਤੁਹਾਡੇ ਵਾਸਤੇ ਪੰਜ-ਪੰਜ ਸੌ ਦੇ ਨੇ
ਅੱਛੇ ਮਿਲ ਗਏ ਨੇ।
ਹਾਂਜੀ ਮੇਰੀ ਕੁੜੀ ਕਹਿੰਦੀ ਮੈਂ-ਮੈਂ ਵੀ ਲੈਣਾ ਮੈਂ ਕਿਹਾ ਚੱਲ ਲੈ ਲਾਂ ਉਲਟਾ ਉਹਦੀ ਮਾਸੀ ਬੋਲਦੀ ਵੀ ਹੈਗੀ ਕਦੀ ਪਾਂਦੀ ਤਾਂ ਹੈਗੀ ਨਹੀਂ। ਤੇ ਲੈ ਕੇ ਆ ਗਈ ਆ ਉਹ ਦੱਸੋ? ਸੂ ਸਵਾਲਾ ਸੂਟ ਮੈਂ ਕਿਹਾ ਨਾ-ਨਾ ਜੋ ਕੁੜੀ ਲੈ ਕੇਈ ਤੇ ਕੁੜੀ ਨੋ ਸੀਨ ਦੋ ਕੋਈ ਗੱਲ ਨੀ।
ਹਾਂਜੀ-ਹਾਂਜੀ
ਹੂੰ ਹਾਂ ਗ ਹੋਰ ਸੁਣਾਓ? ਤੁਸੀਂ ਕੀ ਬਣਾਇਆ ਅੱਜ?
ਪਰ ਹੁਣ ਆਲੂ ਤੇ ਪਨੀਰ ਬਣਾਇਆ ਰੋਸਟ ਕਰਕੇ।
ਹਾਂਜੀ-ਹਾਂਜੀ।
ਲ ਹਾਂਜੀ।
ਹੂੰ ਮੁੰਡਾ ਗਿਆ।
ਹਾਂਜੀ-ਹਾਂਜੀ,
ਅੱਛਾ ਜੀ।
ਹਾਂਜੀ ਹੋਰ ਵਧੀਆ ਜੀ ਵਧੀਆ ਅੱਜ ਮੌਸਮ ਠੰਡਾ ਹੋਇਆ।
ਹਾਂਜੀ-ਹਾਂਜੀ, ਇਸ ਨੂੰ ਚਲਾਇਆ ਹੈਗਾ ਹਾਂਜੀ-ਹਾਂਜੀ ਬਹੁਤ
ਅੱਛਾ ਜੀ।
ਏਸੀ ਚਲਾਇਆ ਆਗਾ।
ਹਾਂਜੀ, ਚਲਾਈਆ ਹੋਈਆ,
ਅੱਛਾ ਜੀ, ਅਸੀਂ ਗਿਆ।
ਹਾਂਜੀ,
ਆਪਾਂ ਵੀ ਚਲਾਇਆ ਹੈਗਾ
ਹਾਂਜੀ,
ਹੋਰ ਦੱਸੋ?
ਹੋਰ ਵਧੀਆ ਜੀ,
ਤੁਹਾਡੀ ਕੋਈ ਗੱਲ ਆਪਣੀ ਤੁਹਾਡੀ ਕੀ ਉੱਪ ਉੱਪਰ ਟਾਈਮ ਗਏ ਸੀ, ਤੁਸੀਂ ਤੁਹਾਡੀ ਗੱਲ ਨੀ ਹੋਈ।
ਨਹੀਂ ਐਵੇ ਦੀ ਤਾਂ ਕੋਈ ਗੱਲ ਨੀ।
ਅੱਛਾ,
ਹਾਂਜੀ,
ਵਧੀਆ ਜੀ ਵਧੀਆ,
ਕਿਤੇ ਗਏ ਨੀ ਘੁੰਮਣ ਫੇਰ ਤੁਸੀਂ?
ਨਾ-ਨਾ ਆਪਾਂ ਕਿਤੇ ਜਾਣਾ ਸੀ ਬੱਚੇ ਗਏ ਨੇ ਉਹ ਕੱਲ ਆਣਗੇ ਦੇਹਰਾਦੂਨ ਗਏ ਨੇ, ਆਪ ਪਿੱਛੇ ਹੋਇਆ ਸੀ ਨਾ ਉਹਨੂੰ ਸਕੂਲ ਖੁੱਲ ਗਏ ਨੇ, ਵੇਖੋ ਕੱਲ ਜਾਏਗੀ, ਗੁੜੀਆ ਕਿਹ ਤਾ ਰਹੀ ਏ ਕੱਲ੍ਹ ਟੈਸਟ ਹੈ ਗਾ, ਪਰਸੋਂ ਵੀ ਪੇ ਭਰੇ ਫੇਰੇ ਦਾ,
ਅੱਛਾ ਜੀ।
ਹਾਂਜੀ, ਉਹਨੀ ਹਾਂ ਬਸ ਹੋ ਗਿਆ ਸੂੰ ਕਾਜ ਅੱਜ ਵੀ ਕਰਦੀ ਬੈਠੀ ਸੀ।
ਅੱਛਾ ਜੀ,
ਹਾਂਜੀ,
ਪ੍ਰੋਜੈਕਟ ਵਗੈਰਾ ਬਣ ਗਏ ਨੇ ਇਹਦੇ?
ਹਾਂਜੀ,
ਮੈਡਮਾਂ ਦੇ ਤਾਂ ਦਿੰਦੀਆਂ, ਨੇ ਉਹ ਮਾਵਾਂ ਵਾਸਤੇ ਹੁੰਦੇ ਨੇ ਨਾਮ ਹੁੰਦੇ ਨੇ ਪ੍ਰੋਜੈਕਟ ਬਣਾਣੇ ਬੱਚਿਆਂ ਨੇ ਬੱਚੇ ਕਿੱਥੇ ਬਣਾਦੇ ਨੇ,
ਬਿਲਕੁਲ ਜੀ ਬਿਲਕੁਲ,
ਬੱਚੇ ਤਾਂ ਬਣਾ ਕੇ ਰੱਜੀ ਹੀ ਨਹੀਂ ਹੈਗੇ, ਉਹ ਕਹਿੰਦੇ ਨੇ ਮੰਮੀ ਛੁੱਟੀਆਂ ਹੈਗੀਆਂ ਨੇ,
ਹਾਂਜੀ-ਹਾਂਜੀ,
ਬਈ ਸਾਨੂੰ ਛੁੱਟੀਆਂ ਮਿਲੀਆਂ ਨੇ ਤੇ ਆਪਾਂ ਇਹ ਕੰਮ ਕਰ ਥੋੜੇ ਨਾ, ਕਰਨ ਹੈਗਾ, ਉਹ ਫੇਰ ਮਾਵਾਂ ਟੈਨਸ਼ਨ ਆਦੀਆਂ, ਨੇ ਜਦੋਂ ਛੁੱਟੀਆਂ ਖ਼ਤਮ ਹੋ, ਜਾਂਦੀਆਂ ਨੇ ਫਿਰ ਮਾਵਾਂ ਦਾ ਸਿਰ ਖਾਂਦੇ ਨੇ ਮੰਮਾ ਬਣਾ ਦੋ ਮੰਮਾ ਬਣਵਾ ਦੋ,
ਹਾਂਜੀ-ਹਾਂਜੀ,
ਫਿਰ ਮਾਵਾਂ ਦੀ ਕਲਾਸਾਂ ਲੱਗ ਜਾਂਦੀਆਂ ਨੇ,
ਹਾਂਜੀ, ਸਹੀ ਗੱਲ ਹੈ।
ਬੈਗ ਤਿਆਰ ਕਰੋ, ਇਹ ਕਰੋ ਉਹ ਕਰੋ, ਬੱਚਿਆਂ ਦਾ ਕੋਈ ਟੈਨਸ਼ਨਾਂ ਹੀ ਨਹੀਂ ਹੈਗੀਆਂ।
ਹਾਂਜੀ,
ਉਹਨਾਂ ਨੇ ਤਾਂ ਸਿਰਫ਼ ਆਪਣਾ ਸਮਾਨ ਚੱਕਣਾ ਬੈਗ, ਚੱਲ ਪੈਣਾ ਮਾਵਾਂ ਵਾਸਤੇ ਹੀ ਹੈਗਿਆ ਨਾ ਸਾਰੀਆਂ ਟੈਨਸ਼ਨਾਂ ਤੇ,
ਹਾਂਜੀ-ਹਾਂਜੀ,
ਚਲੋ ਪੜ ਜਾਣਗੇ, ਕੁਛ ਬਣ ਜਾਣਗੇ। ਮਾਵਾਂ ਵਾਸਤੇ ਮਾਂ ਪਿਓ ਵਾਸਤੇ
ਹਾਂਜੀ, ਹਾਂਜੀ।
ਪੜ੍ਹਾਈ ਤਾਂ ਇਹਨਾਂ ਦੇ ਕੰਮ ਆਉਣੀ ਹੈਗੀ ਨਾਂ।
ਹਾਂਜੀ, ਹਾਂਜੀ।
ਇਹੀਓ ਇੱਕ ਗੁਣ ਹੈਗਾ, ਬੰਦਾ ਕਿਸੇ ਨੂੰ ਦੇ ਨੀਂ ਸਕਦਾ।
ਹਾਂਜੀ।
ਇਹ ਗੁਣ ਸਾਰਿਆਂ ਨੂੰ ਦੇ ਸਕਦਾ ਬੰਦਾ, ਪਰ ਕੋਈ ਖੋ ਨਹੀਂ ਸਕਦਾ। ਇਹ ਗੁਣ ਜੋ ਹੈਗਾ ਪੜ੍ਹਾਈ ਦਾ।
ਹਾਂਜੀ, ਹਾਂਜੀ।
ਪੜ੍ਹ ਜਾਣਗੇ, ਨੌਕਰੀ ਲੱਗ ਜਾਏਗੀ, ਆਪਣੇ ਪੈਰਾਂ ਤੇ ਸਟੈਂਡ ਹੋ ਜਾਣਗੇ ਬੱਚੇ। ਮਾਂ ਪਿਓ ਤਾਂ ਮਾਂ ਪਿਓ ਤਾਂ ਇਔ ਕਹਿੰਦੇ ਨੇਂ ਨਾਂ ਵੀ ਚਲੋ, ਸਾਡੇ ਬੱਚੇ ਪੜ ਜਾਣਗੇ ਤੇ ਕੁਛ ਬਣ ਜਾਣ।
ਹਾਂਜੀ, ਹਾਂਜੀ। ਇਹ ਸਾਡੀ ਚ ਚਾਚੀ ਹਾਂਜੀ ਹਾਂਜੀ, ਇਹ ਸਾਡੇ ਚਾਚੇ ਦੀ ਗੁੜੀ ਲੈਂਦੀ ਸਾਡੇ ਗੜ ਤੇ ਗੋਲੀ ਉਹਦੀ ਛੋਟੀ ਤੇ ਕੁੜੀ ਚੰਡੀਗੜ੍ਹ ਨੌਕਰੀ ਲੱਗ ਗੀ ਹੇਗੀ ਉਹਦੀ।
ਅੱਛਾ ਜੀ।
ਹਾਂਜੀ, ਸ਼ਨੀਵਾਰ ਆਂਦੀ ਹੈਗੀ ਐ, ਫੇਰ ਐਤਵਾਰ ਰਹਿ ਕੇ ਫੇਰ ਚਲੀ ਜਾਂਦੀ ਐ।
ਵਧੀਆ ਹੋਰ
ਹਾਂਜੀ।
ਹੋਰ ਕੁੱਝ ਨੀਂ ਬੱਚੇ ਆਪਣੇ ਖਰਚੇ ਹੀ ਕਢੱ ਲੈਣ ਅੱਜ-ਕੱਲ ਦੇ ਟਾਈਮ ਤੇ ਜਗਹਾ ਹੋਰ ਦੱਸੋ।
ਓ ਵਧੀਆ ਜੀ, ਵਧੀਆ।
ਹੋਰ
ਹੋਰ ਤੁਸੀਂ ਸੁਣਾਓ।
ਵਧੀਆ ਜੀ।
ਹੋਰ, ਸੋਣ ਦੀ ਤਿਆਰੀ ਕਰ ਰਹੇ ਔ। ਸੋਨ ਦੀ ਤਿਆਰੀ ਕਰ ਰਹੇ ਸੀ।
ਹਾਂ, ਸੋਣ ਦੀ ਤਿਆਰੀ ਬਸ, ਮੁੰਡਾ ਲੇਟ ਆਂਦਾ
ਹਾਂਜੀ।
ਤੇ ਰੁਟੀ ਦੇਣ ਨ ਖਾ ਕੇ ਫੇਰ ਉਹ, ਮੈਂ ਪੁੱਛ ਰਹੀ ਸੀ। ਗੱਲਾਂ ਕਰ ਰਹੇ ਸੀ ਆਪਾਂ।
ਹਾਂਜੀ, ਹਾਂਜੀ।
ਤੇ ਤਾਂ ਕਰਕੇ।
ਗੱਲਾਂ ਵੀ ਜ਼ਰੂਰੀ ਹੈਗੀ ਹੈ।
ਹਾਂਜੀ ਹਾਂਜੀ। ਹੋਰ ਦੱਸੋ।
ਹੋਰ ਸਾਰੇ ਸੋ ਗਏ ਨੇਂ।
ਹਾਂਜੀ
ਹੋਰ ਸਾਰੇ ਸੋ ਗਏ ਨੇਂ
ਨਈਂ ਜਾਗਦੇ ਪਏ ਣੇ, ਸਭ ਆਪਣੇ-ਆਪਣੇ ਰੂਮ ਵਿੱਚ ਜਾਗਦੇ ਨੇਂ।
ਅੱਛਾ ਜੀ
ਰੋਟੀ ਖਾ ਲੈਂਣੇ ਆ ਨਾਂ ਫਿਰ ਆਪਣੇ-ਆਪਣੇ ਰੂਮ ਵਿੱਚ ਚਲੇ ਜਾਂਣੇ। ਫਿਰ ਸਭ ਰੋਟੀ ਖਾ ਕੇ ਆਪਣਾ ਕੋਈ ਟੀ ਵੀ ਦੇਖੇਗਾ ਕੋਈ ਫੋਨ ਚਲਾਏਗਾ, ਕੋਈ ਕੁਛ ਕਰੇਗਾ, ਕੋਈ ਕੁਛ ਕਰੇਗਾ।
ਠੀਕ ਐ, ਹੋਰ ਕੀ
ਹਾਂਜੀ, ਜਿਹਨੇ ਸੈਰ ਕਰਨੀ, ਉਹ ਸੈਰ ਕਰ ਲਏਗਾ। ਰੋਟੀ ਖਾ ਕੇ, ਰੋਟੀ ਖਾ ਕੇ ਸੈਰ ਵੀ ਕਰਨੀ ਜ਼ਰੂਰੀ ਹੈਗੀ ਨਾਂ।
ਹਾਂਜੀ, ਸਵੇਰੇ ਜਾਂਦੇ ਹੈਗੇ ਵੋਕ ਤੇ।
ਨਈਂ, ਮੈਂ ਨਈਂ ਜਾਂਦੀ।
ਅੱਛਾ ਜੀ।
ਹਾਂਜੀ।
ਆਪਾਂ ਵਲੇ ਜਾਂਦੇ ਸੀ, ਹੁਣ ਜਾਂਦੇ ਨੀਂ ਹੈਗੇ
ਅੱਛਾ ਜੀ।
ਹੁਨ ਸ਼ੁਰੂ ਕਰਾਂਗੇ, ਬੱਚਾ ਉਹਨੇ ਸਕੂਲ ਜਾਨਾ ਹੈਗਾ। ਹੁਨ ਤਾਂ ਲੇਟ ਉਠਨਾ ਨੀ ਹੈਗਾ, ਹੁਨ ਤਾਂ ਆਪਾਂ ਨੋ-ਨੋ ਵਜੇ ਉੱਠ ਨੇਂ ਆਂ ਸਤ ਸਤ, ਅੱਠ-ਅੱਠ ਵਜੇ
ਹੁਣ ਅੱਗੋ ਹੁਣ ਪਤਾ ਚੱਲੇਗਾ ਨਾਂ, ਕੱਲ ਕਿਸ਼ਟ ਮੁੱਟਨਾ।
ਹਾਂਜੀ-ਹਾਂਜੀ, ਬੱਚੇ ਮੇਰੀ ਰੂਟੀਨ ਚੇਂਜ ਹੋ ਜਾਣੀ ਬੱਚੇਆਂ ਦੇ ਨਾਲ ਈ।
ਹਾਂਜੀ-ਹਾਂਜੀ, ਓ ਫੇਰ ਟੈਂਸ਼ਨ ਹੋ ਜਾਂਦੀ ਹੈਗੀ ਐ ਬੱਚੇਆਂ ਨੂੰ ਭੇਜਨਾ। ਲੰਚ ਬਨਾਨਾ ਇਨਾਂ ਦਾ, ਐ ਚੱਕਰ ਐ।
ਹਾਂਜੀ।
ਹੋਰ ਸੁਣਾਓ।
ਬਾਸ ਵਦੀਆ ਜੀ, ਤੁਸੀ ਦੱਸੋ?
ਵਦੀਆ ਜੀ, ਓ ਹੋਰ ਸੂਟ ਵੀਖਾਏ ਤਾ ਹੈਗੇ ਸੀ ਵੈ ਸੀ, ਫਿਰ ਕਹਿੰਦੇ ਤੁਸੀਂ ਲੈ ਜਾਓ ਪੈਸੇ, ਫਿਰ ਦੇ ਦੇਣਾ ਮੈਂ ਨਾ ਜੀ ਮਨਾ ਉਦਾਰ। ਮੈਂ ਕਿਹਾ ਲੈ ਦੇ ਕੇ ਨਾ ਫਿਰ ਲਿਆਵਾਂਗੀ। ਚ ਬਾਅਦ ਵਿੱਚ ਚ ਹਾਂਜੀ-ਹਾਂਜੀ, ਜੈਪੁਰੀ ਕੈ ਰੀ ਸੀ ਸਾਡੇ ਚਾਰ ਸੋ ਦਾ।
ਕੇੜਾ?
ਰੈਡ ਰੰਗ ਦਾ ਜੈਪੂਰੀ ਕੈ ਰੀ ਸੀ, ਸਾਢੇ ਚਾਰ ਸੌ ਦਾ ਲੇਆ ਦਾਂਗੀ ਮੈਂ।
ਅੱਛਾ ਜੀ।
ਮਤਲਬ ਸਾਡੇ ਚਾਰ-ਚਾਰ ਸੋ ਵਾਲੇ ਬੋਤ ਦਿਖਾਏ ਨੇ, ਕੈਂਦੀ ਪਾੰਜ-ਪਾੰਜ ਸੋ ਸਾਡੇ ਚਾਰ-ਚਾਰ ਸੋ ਦੇ ਦਾਂਗੀ ਮੈਂ।
ਅੱਛਾ ਜੀ।
ਹਾਂਜੀ।
ਫੇਰ ਤੁਸੀਂ ਲਿੱਤੇ ਨੀ ਹੈਗੇ।
ਨਾ, ਨਾ ਫੇਰ ਓ ਮਗਰ ਚ ਚੱਲ ਤਾਂ ਦਿਖਾ ਬਈ ਦੇਨਾ ਤਾਂ ਕਿਸੇ ਨੂੰ ਚੱਜ ਨਾ ਦਿਖਾਓ ਤੁਸੀਂ।
ਹਾਂਜੀ।
ਤਾਂ ਮੈਨੂੰ
ਅੱਛਾ-ਅੱਛਾ, ਨੀ ਕੱਪੜਾ ਤਾਂ ਬੋਤ ਵਦੀਆ ਹੈਗਾ
ਹਾਂਜੀ।
ਪਰ ਪ੍ਰੈੱਸ ਕਰਨਾ ਜ਼ਰੂਰੀ ਹੈਗਾ, ਸ਼ਰਟ ਪ੍ਰੈੱਸ ਹੋਏਗੀ।
ਓ ਤਾਂ ਦੇਖੋ ਓ ਤਾਂ ਐ ਤਾਂ ਹੈਗੈ, ਪਤਾ ਕੇਆ ਫੇਰ ਫਿਰੋਜੀ ਦਿੱਤਾ ਹੈਗੈ। ਮੈਂ ਕੇਆ ਫਿਰੋਜੀ ਕਲਰ ਨੂੰ ਉਤਰੇ, ਕੈਂਦੀ ਐ ਕਲਰ ਤਾਂ ਦੇਖੋ ਉਤਰੇਗਾ ਮੈਂ ਕੈਂਦੀ ਨਮਕ ਦੇ ਪਾਣੀ ਨਾਲ ਪਾ ਦੇਨਾ ਏ ਨਮਕ ਦੇ ਪਾਨੀ ਚ ਪਾ ਦੇਨਾ, ਮੈਂ ਕੇਆ ਚਲੋ
ਨਈ ਏਂਜ ਕਰਨਾ ਨਾ ਪੈਲੇ ਪਾ, ਕੱਪੜਾ ਈ ਨਮਕ ਦੇ ਪਾਣੀ ਵਿੱਚ ਪਾ ਕੇ ਨਾ ਫੇਰ ਕਟਿੰਗ ਕਰਨਾ।
ਆਪਾਂ ਤਾਂ ਦਿਨਾਂ ਹੈਗਾ ਹੁਣ ਓਈ ਦੇਵਾਂਗੇ ਤੇ ਹੁਨ, ਅਪਨੇ ਆਪ ਵੇਖੇਗੀ ਹੁਨ ਕਿਵੇਂ ਪਾਨੈ
ਹਾਂਜੀ।
ਐ ਚੱਕਰ ਐ।
ਹਾਂਜੀ-ਹਾਂਜੀ।
ਇਹ ਵਾਰੀ ਕਹਿ ਦਾਂਗੇ ਬਈ, ਆਪਣੇ ਇਸਨੂੰ ਬਈ ਨਮਕ ਦੇ ਪਾਣੀ ਚ ਤੋ ਲਈ।
ਹਾਂਜੀ।
ਹਾਂਜੀ, ਓਨੇ ਜਾਨਾ ਐ, ਪਰਸੋ-ਪਰਸੋ ਜਾਈ ਕੈ ਤਾਂ ਰੀ ਸੀ ਮੈਂ ਪਰ ਜਾਵਾਂਗੀ, ਹੂੰ ਐ ਤਾਂ ਕੈਂਦੇ ਪਏ ਤੂ ਗੇਆਰਾਂ ਸੋ ਰ
ਚਲੋ ਚੰਗਾ ਜੀ ਅੱਛਾ ਜੀ, ਫੇਰ ਗਾੱਲ ਕਰਾਂਗੇ ਤੁਹਾਡੇ ਨਾਲ ਸਾਸ ਸ੍ਰੀਆ ਕਾਲ ਜੀ।